ਹੈਲੋ
ਹੈਲੋ
ਹਾਂਜੀ
ਹਾਂਜੀ
ਹੈਲੋ ਸਸ ਸ੍ਰੀ ਕਾਲ ਜੀ, ਕੀ ਹਾਲ ਏ।
ਵਧੀਆ-ਵਧੀਆ ਹਾਂਜੀ ਸਸ ਸ੍ਰੀ ਕਾਲ ਹੋਰ ਸੁਣਾਓ। ਬਸ ਲੇਟੇ ਦੇ ਆ।
ਅੱਛਾ
ਹੋਰ, ਹਾਂਜੀ-ਹਾਂਜੀ ਖਾ ਲੀ ਅਸੀ। ਹੁਣੇ ਹੀ ਖਾ ਕੇ ਥੋੜਾ ਫਰੀ ਹੋਏ ਆ ਬਸ ਸੈਰ ਕਰਨ ਆਏ ਸੀ। ਛੱਤ ਤੇ ਆਪਨੇ ਸੈਰ ਕਰਦੇ ਹੋਰ ਸੁਣਾਓ ਠੀਕ ਹੋ ਸਭ ਵਧੀਆ ਘਰ।
ਹਾਂਜੀ ਛੱਤ ਤੇ ਆਏ ਤੁਸੀ।
ਹਾਂਜੀ
ਛੱਤ ਤੇ ਹੈ ਦੇ ਹੋ।
ਆਵਾਜ਼ ਨੀ ਆਂਦੀ ਪਈ ਤੁਹਾਡੀ।
ਮੈਂ ਕਰਦਾ ਪਿਆ ਤੁਸੀ ਛੱਤ ਤੇ ਆਏ ਦੇ ਹੋ।
ਹਾਂਜੀ ਛੱਤ ਤੇ ਆਏ ਦੇ ਅਸੀ।
ਏਧਰ ਤੇ ਸਾਡੇ ਬੜੀ ਬਾਰਿਸ਼ ਹੁੰਦੀ ਪਈ ਏ।
ਸਾਡੀ ਵੀ ਹੁੰਦੀ ਪੀ ਸੀ ਬਾਰਿਸ਼ ਲੇਕਿਨ ਹਜੇ ਰੁਕੀ ਦੀ ਏ।
ਸਾਡੇ ਤੇ ਬਹੁਤ ਤੇਜ਼ ਹੁੰਦੀ ਹੈ ਬਹੁਤ ਜਾਦਾ।
ਸਾਡੇ ਸ਼ਾਮੀ ਇਧਰ ਦਾ ਮੌਸਮ ਐਸਾ ਹੋਇਆ ਦਾ ਸੀ ਸਵੇਰ ਦਾ ਕਿ ਮਤਲਬ ਸ਼ਾਮ ਤੱਕ ਬ ਬਾਰਿਸ਼ ਆਗੇ ਹਜੇ ਤੇ ਠੀਕ ਹੈ।
ਅੱਛਾ ਤੁਸੀ ਗਏ ਸੀ ਕਿਤੇ ਘੁੰਮਣ ਵਗੈਰਾ ਪਿੱਛੇ।
ਹਾਂਜੀ ਘੁੰਮਣ ਅਸੀ ਗਏ ਸੀ, ਅਸੀ ਗਏ ਸੀ। ਹੇਮਕੁੰਡ ਸਾਹਿਬ ਗਏ ਸੀ ਅਸੀ।
ਅੱਛਾ ਮੈਂ ਵੀ ਗਿਆ ਸੀ ਨਾ ਥੋੜ੍ਹੀ ਦੇਰ ਪਹਿਲੇ। ਉੱਥੇ ਹੀ ਹੇਮਕੁੰਡ ਸਾਹਿਬ।
ਤੇ ਕਰ
ਮੈਨੂੰ ਹੋ ਗੇ ਮਤਲਬ ਅਹ ਹਫ਼ਤਾ ਕੁ ਹੋ ਗਿਆ ਉੱਥੋਂ ਆਏ ਦੇ
ਤੁਹਾਡੇ ਨਾਲ ਸਾਰੇ ਨਾਲ
ਹ ਅੱਛਾ ਤੁਸੀਂ ਉਹਨ
ਹੋਰ ਸੁਣਾਓ ਮਤਲਬ ਤੁਸੀਂ ਜਿਥੇ ਗਏ ਹੋ ਤੇ ਉਸ ਠੀਕ ਸੀ ਸਾਰਾ ਕੁਛ
ਹਾਂਜੀ ਸਭ ਠੀਕ ਸੀ ਸਗੋਂ ਰਸ਼ ਬਹੁਤ ਘੱਟ ਸੀਗੇ ਸੀ ਹਰ ਵਾਰ ਜਾਈਦਾ ਨਾ ਪਰ ਇਸ ਵਾਰ ਰਸ ਬਹੁਤ ਘੱਟ ਸੀ।
ਅੱਛਾ ਤੇ ਮਤਲਬ ਅਸੀਂ ਵੀ ਗਏ ਹਾਂ ਤੇ ਉਸ ਤੇ ਵੀ ਠੀਕ ਹੀ ਸੀ ਰਸ਼ ਇੰਨਾ ਨਹੀਂ ਸੀ ਹੈਗਾ ਅਸੀਂ ਤੇ ਮਤਲਬ ਕਹਿੰਦੇ ਪਏ ਸੀ ਕਿ ਲੋਕ ਬੜਾ ਇੱਥੇ ਹੋਇਆ, ਹੋਇਆ ਦਾ ਹੈ ਨਾ ਜਾਓ। ਤੇ ਤੁਸੀਂ ਜਿਸਲੇ ਗਏ ਉਥੇ ਸਬ ਵਧੀਆ ਸੀ ਉੱਥੇ
ਹਾਂਜੀ ਸਭ ਵਧੀਆ ਹੈ।
ਅੱਛਾ।
ਹੋਰ ਫਿਰ ਕਿਵੇਂ ਦਾ ਰਿਹਾ ਸਾਡਾ ਸਫ਼ਰ ਤੁਸੀਂ ਪੈਦਲ ਹੀ ਗਏ ਜਾਂ ਘੋੜਾ ਵਗੈਰਾ ਕੀਤਾ ਏ
ਨਾ ਐਸੀੇ ਪੈਦਲ ਹੀ ਗਏ ਹਾਂ।
ਅੱਛਾ।
ਹਾਂਜੀ ਪੈਦਲ ਹੀ ਹਾਂਜੀ ਸਭ ਵਧੀਆ ਸੀ।
ਇਕੱਲੇ ਗਏ ਸੀ ਜਾਂ ਜ਼ਿਆਦਾ ਜਣੇ ਗਏ ਸੀ ਤੁਸੀਂ
ਆ ਸਾਡੀ ਫੈਮਿਲੀ ਗਈ ਸੀ ਸਾਡੀ ਤਾਂ ਕਿ ਕਜ਼ਨਸ ਵਗੈਰਾ ਸੀ ਸਾਡੇ ਨਾਲ
ਅੱਛਾ ਮਤਲਬ ਤੁਸੀਂ ਵਾਧੂ ਜਣੇ ਸੀ ਪੰਦਰਾਂ ਵੀਹ ਜਣੇ
ਹਾਂਜੀ ਇੰਨੇ ਲਗਾ ਲੋ ਇੰਨੇ ਹੈਗੇ ਸੀ। ਤੇ ਤੁਸੀਂ, ਤੁਸੀਂ ਕਿਸ ਤਰ੍ਹਾਂ ਗਏ ਹੋ?
ਅਸੀਂ ਵੀ ਐੱਜ ਹੀ ਗਏ ਸੀ ਜਿੱਥੇ ਨਾਲ ਹੀ ਦਸ ਪੰਦਰਾਂ ਵੀਹ ਲੋਕ ਸੀ।
ਅੱਛਾ।
ਹ
ਇਸ ਤਰ੍ਹਾਂ ਫਿਰ ਠੀਕ ਰਹਿੰਦਾ ਨਾ ਸਾਥ ਵੀ ਹੁੰਦਾ ਮਜ਼ਾ ਵੀ ਆਉਂਦਾ ਇਸ ਤਰ੍ਹਾਂ ਦੋ ਲੋਕ ਬਾਈਕ 'ਤੇ ਜਾਣ ਫਟਾਫਟ ਫੇਿਰ ਉਹ ਮੈਨੂੰ ਨੀ ਲੱਗਦਾ ਉਹ ਸਹੀ ਰਹਿੰਦਾ ਨਾਲੇ ਬਾਾਈਕ ਤੇ ਉਹ ਫੇਿਰ ਲੜਕੇ, ਲੜਕੇ ਮੁੰਡੇ ਹੀ ਜਾ ਸਕਦੇ ਹਾਂਜੀ।
ਬਾਈਕ ਤੇ ਖ਼ਤਰਾ ਵਗੈਰਾ ਹੁੰਦਾ ਬਾਰਿਸ਼ ਵਗੈਰਾ ਨਾ ਸਲਿੱਪ ਨਾ ਲੱਗ ਜੇ
ਹਾਂ ਬਿਲਕੁਲ।
ਜਦੋ ਫਿਰ ਸੇਫ ਹੁੰਦਾ।
ਗੱਡੀ ਚ ਤਾਂ ਸੇਫ ਹੁੰਦਾ ਹੈ ਚਲੋ ਥੋੜ੍ਹਾ ਬਹੁਤ ਵਧੀਆ ਹੈਗਾ ਹੀ ਹੈ। ਜਿਸ ਤਰ੍ਹਾਂ ਹੁਣ ਆਉਂਦੇ ਪਏ ਸੀ ਤੇ ਸਾਡੇ ਆਉਣ ਦੇ ਬਾਅਦ ਨਾ ਮੌਸਮ ਖਰਾਬ ਹੋ ਗਿਆ ਸੀ। ਤੇ ਫਿਰ ਉਹ ਪੱਥਰ ਵਗੈਰਾ ਵੀ ਗਿਰਦਾ ਪਿਆ ਸੀ। ਰਸਤਾ ਵੀ ਥੋੜ੍ਹਾ ਕਹਿੰਦਾ ਸੀ। ਕਿ ਬੰਦ ਹੁੰਦਾ ਪਿਆ ਅਸੀਂ ਸੋਚਿਆ ਫਿਰ ਸਹੀ ਟਾਈਮ 'ਤੇ ਅਸੀਂ ਹੋ ਕੇ ਆ ਗਏ ਆ
ਤੁਸੀਂ ਹੇਮਕੁੰਟ ਸਾਹਿਬ ਵੀ ਗਏ ਸੀ ਅੱਗੇ ਵੀ ਕਿਤੇ ਗਏ ਥੱਲੇ ਆ ਕੇ
ਹਾਂਜੀ ਅਸੀਂ ਉੱਥੇ ਵੀ ਗਏ ਸੀ। ਤੇ ਬਦਰੀਨਾਥ ਗਏ ਸੀ ਅਸੀਂ।
ਅੱਛਾ।
ਬਦਰੀਨਾਥ ਗਏ ਸੀ ਇੱਕ ਮਾਨਾ ਬਾਰਡਰ ਸੁਣਿਆ ਨਾ ਤੁਸੀਂ ਉੱਥੇ ਵੀ ਗਏ ਸੀ ਹਾਂਜੀ।
ਵਧੀਆ ਜਗ੍ਹਾ ਨਾ ਸਾਰੀ ਵਧੀਆ ਉਥੇ ਨਜ਼ਾਰੇ ਸਾਰੇ ਕੁਦਰਤ ਦੇ
ਜੀ ਬਹੁਤ ਵਧੀਆ ਤੁਸੀਂ ਵੀ ਗਏ ਹੋ ਹੋ ਗਏ ਹਨਾ ਦੋ ਲੋਕ ਉੱਥੇ ਜਾਦੇ ਆ। ਤੇ ਹੋ ਕੇ ਹੀ ਆਉਂਦੇ ਨੇ।
ਕੋਲ ਕੋਲ ਹੀ ਹੈ ਨਾ ਜ਼ਿਆਦਾ ਦੂਰ ਨਹੀਂ ਹੈ ਬੰਦਾ ਇੱਕ ਇੱਕ ਦਿਨ ਚ ਤਿੰਨੋ ਜਗ੍ਹਾ ਜਾ ਸਕਦਾ ਤਾਂ ਕਰਕੇ।
ਤੇ ਅਸੀਂ ਵੀ ਗਏ ਸੀ। ਮਤਲਬ ਅਸੀਂ ਬਹੁਤ ਮਜ਼ਾ ਕੀਤਾ ਐ। ਸਾਰੇ ਇਕੱਠੇ ਗਏ ਸੀ। ਤੇ ਫਿਰ ਫੋਟੋਜ਼ ਵਗੈਰਾ ਵੀ ਕਰਾਈਆਂ ਨੇ। ਫਿਰ ਓਥੇ ਦਾ ਵਿਊ ਹੀ ਬੜਾ ਸੋਹਣਾ ਸੀ ਤੇ ਪਹਾੜ ਇੰਨੇ ਸੋਹਣੇ-ਸੋਹਣੇ
ਹਾਂਜੀ। ਠੀਕ
ਪਾਣੀ ਹਰ ਤਰ੍ਹਾਂ ਤਰਫ ਤੋਂ ਚਰਣਾ ਪੈਂਦਾ ਵਾ ਮਤਲਬ ਬੜਾ ਸੀ।
ਹੁ ਉੱਥੇ ਜਿਵੇਂ ਅਸੀਂ ਨਾਲ ਰੋਡ ਚ ਜਾਂਦੇ ਹਾਂ। ਇਥੇ ਸਾਡੇ ਖਾਈ ਹੁੰਦੀ ਹੈ ਨਾਲ ਏਡੀ ਤੇਜ਼ ਪਾਣੀ ਆਉਂਦਾ। ਅਜੀਬ ਹੀ ਲੱਗਦਾ ਜਿਵੇਂ ਪਤਾ ਨਹੀਂ ਕਿ ਕਿੱਥੇ ਆ ਗਏ ਆ? ਨਾ ਕੋਈ ਆਸ ਪਾਸ ਲੋਕੀ ਲੱਭਦੇ ਹੈ।
ਹਾਂਜੀ ਉਹ ਤੇ ਹੈ ਤੇ ਤੁਸੀਂ ਕਿਸ ਤਰ੍ਹਾਂ ਗਏ ਸੀ? ਤੁਸੀਂ ਘੋੜਾ ਕੀਤਾ ਸੀ?
ਮੈਂ ਵੈਸੇ ਤਾਂ ਮੈਂ ਜਿਹੜੀ ਪਹਿਲੇ ਦਿਨ ਟਰੈਕਿੰਗ ਹੁੰਦੀ ਹੈ ਮੈਂ ਅੱਧੇ ਜਿਆਦਾ ਚੱਲ ਗਿਆ। ਲੇਕਿਨ ਉਹਦੇ ਬਾਅਦ ਪਤਾ ਨਹੀਂ ਕੀ ਚੜ੍ਹਦੇ ਚੜ੍ਹਦੇ ਨਾ ਮੇਰੇ ਲੱਤ ਚ ਥੋੜੀ ਪ੍ਰੋਬਲਮ ਹੋ ਗਈ। ਮੇਰੇ ਕੋ ਚੱਲਿਆ ਨਹੀਂ ਜਾ ਰਿਹਾ ਸੀ। ਫਿਰ ਘੋੜਾ ਕਰਨਾ ਪਿਆ। ਬਾਕੀ ਅਗਲੇ ਦਿਨ ਤੇ ਮੈਂ ਪੈਦਲ ਹੀ ਗਿਆ ਔਰ ਆਇਆ ਵੀ ਪੈਦਲ ਹੀ।
ਅੱਛਾ ਅੱਛਾ। ਉਹ ਵਿੱਚ ਫਿਰ ਕਿਸੇ ਟਾਈਮ ਹੋ ਜਾਵੇ ਤਾਂ ਫਿਰ ਤੇ ਮਤਲਬ ਫਿਰ ਨਾ। ਘੋੜੇ ਦਾ ਇਹ ਰਹਿੰਦਾ ਹੈ ਕਿ ਤੁਹਾਨੂੰ ਮਤਲਬ ਆਉਂਦੀ ਵਾਰ ਤੇ ਘੋੜਾ ਨਹੀਂ ਕਰ ਸਕਦੇ ਜਾਂ ਦੀ ਵਾਰ ਤਾਂ ਤਾਂ ਵੀ ਠੀਕ ਰਹਿੰਦਾ ਹੈ। ਡਰ ਲੱਗਦਾ ਹੈ ਕਿ ਸਾਨੂੰ ਨਾ ਘੋੜਾ ਸਲਿਪ ਨਾ ਹੋਜੇ ਕੁਛ ਮਤਲਬ ਸਾਈਡਾਂ ਤੋਂ ਇੱਦਾਂ ਰਸਤਾ ਵੀ ਘੱਟ ਹੁੰਦਾ ਹੈ ਤੇ ਡਰ ਹੀ ਰਹਿੰਦਾ ਹੈ ਉਹਦਾ।
ਆਉਂਦੀ ਵਾਰੀ ਘੋੜੇ ਦੇ ਸਲਿੱਪ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਕਿਉਂਕਿ ਘੋੜੇ ਵਾਲੇ ਉਹਨਾਂ ਨੂੰ ਖਿੱਚਦੇ ਬੜੀ ਜ਼ੋਰਦੇ ਨੇ। ਉਹਨਾਂ ਦੇ ਪੈਰ ਮੈਂ ਵੇਖਣਾ ਸਲਿੱਪ ਹੁੰ ਅਗਲੇ ਪੈਰ ਵਿਚਾਲੇ ਰੁਕਦੇ ਰਹਿੰਦੇ ਨੇ। ਪਿਛਲੇ ਉਹਨਾਂ ਦੇ ਸਲਿੱਪ ਹੋ ਕੇ ਆਉਂਦੇ ਨੇ।
ਹਾਂਜੀ ਨਾਲੇ ਨਾ ਜਿਸ ਅਸੀਂ ਉਤਰਦੇ ਹਾਂ ਨਾ ਤੇ ਉਹ ਢਲਾਨ ਹੁੰਦੀ ਹੈ ਤੇ ਫਟਾਫਟ ਵੈਸੇ ਹੀ ਸਾਡੇ ਪੈਰ ਖੁਦ ਹੀ ਇੰਨੀ ਫਟਾਫਟ ਚੱਲਦੇ ਨੇ। ਤੇ ਘੋੜਾ ਵੀ ਕੀ ਕਰੇਗਾ ਵਿਚਾਰਾ ਉਹਦੇ ਤੇ ਵੀ ਭਾਰ ਹੁੰਦਾ ਹੈ ਤੇ ਉਹ ਵੀ ਜਲਦੀ-ਜਲਦੀ ਚੱਲਦਾ।
ਨਾਲੇ ਘੋੜੇ ਦੀ ਬਣਾਵਟ ਇੰਝ ਈ ਉਹਨੂੰ ਵਿਚਾਰੇ ਨੂੰ ਅੱਗੇ ਦਾ ਲੱਭਦਾ ਹੀ ਨਹੀਂ ਉਹਨੂੰ ਸਾਈਡਾਂ ਦਾ ਲੱਭਦਾ ਉਹ ਤੁੁੱਕੇ ਲਾ ਲਾ ਕੇ
ਬਿਲਕੁਲ
ਉਹਨੂੰ ਸਿੱਧਾ ਨਹੀਂ ਲੱਭਦਾ ਉਹਨੂੰ ਤਿਲਸ਼ਾ ਲੱਭਦਾ। ਤਾਂ ਕਰਕੇ ਉਹ ਤੁਕੇ ਲਾ ਲਾ ਕੇ ਚੱਲਦਾ ਐ ਵਿਚਾਰਾ।
ਠੀਕ ਹੈ ਠੀਕ। ਪਤਾ ਮੈਨੂੰ ਨਾ ਫਿਰ ਪਸੰਦ ਨਹੀਂ ਆਇਆ ਕਿ ਮਤਲਬ ਘੋੜੇ ਤੇ ਜਾਂ ਮਤਲਬ ਆਉਣਾ ਥੋੜਾ ਬੰਦਾ ਵੈਸੇ ਤਾਂ ਥਕੇ ਹੁੰਦੇ ਈ ਆ
ਹ
ਹੋਰ ਵੀ ਉੱਥੇ ਆਪਸ਼ਨ ਹੁੰਦੇ ਆ। ਪਾਲਕੀ ਦੇ ਉਹਦੇ ਪਿੱਠੂ ਦੇ।
ਗੱਲਾਂ
ਅੱਜ ਕੱਲ੍ਹ ਲੋਕੀ ਮੈਂ ਵੇਖਦਾ ਆਪੇ ਘੋੜੇ ਤੇ ਆ ਜਾਂਦੇ। ਆਪਣੇ ਬੈਗ ਵਗੈਰਾ ਪਿੱਠੂ ਕਰਾ ਦਿੰਦੇ ਆ ਬੱਚੇ ਜਾਂ ਬੈਗ। ਹਾਂ
ਹਾਂ ਹਾਂ ਉਹ ਠੀਕ ਰਹਿੰਦਾ ਨਾ ਤੁਸੀਂ ਸਾਰੇ ਦੇ ਦਉ ਉਹਨਾਂ ਨੂੰ ਔਰ ਖੁਦ ਪੈਦਲ ਚਲੋ ਔਰ ਥਕਾਵਟ ਵੀ ਨਹੀਂ ਹੁੰਦੀ। ਹਾਂ ਹੈਲੀਕੋਪਟਰ ਵੀ ਤੇ ਹੈਗਾ ਹੈ।
ਜਾਂ ਬੰਦੇ ਨੂੰ ਐ ਕਰਨਾ ਚਾਹੀਦਾ ਐ ਜ਼ਿਆਦਾ ਬੰਦੇ ਜਾਣ ਨਾ। ਤੁਸੀਂ ਨਹੀਂ ਘੋੜੇ ਤੇ ਜਾਣਾ। ਤੁਸੀਂ ਘੋੜੇ ਤੇ ਆਪਣੇ ਬੈਗ ਭੇਜ ਦਿਉ।
ਹਾਂ ਆ ਸ ਚਲੋ ਠੀਕ ਏ ਅਸੀਂ ਵੀ ਇਸ ਤਰਾਂ ਕੀਤਾ ਸੀ ਅਸੀਂ ਬੈਗ ਸਾਰੇ ਦੇ ਦਿੱਤੇ ਸੀ ਆਂਦੀ ਵਾਰ। ਤੇ ਖੁਦ ਅਸੀਂ ਪੈਦਲ ਆਇਆ ਸੀ ਮਤਲਬ ਅ ਅਸੀਂ ਘੋੜੇ ਕਿਸੇ ਨੇ ਨੀ ਕੀਤਾ ਆਉਦੀ ਵਾਰ।
ਅੱਛਾ ਉਹੀ ਸਹੀ ਰਹਿੰਦਾ ਉਹ ਵੀ ਆਉਂਦੀ ਵਾਰ ਬੰਦੇ ਦੀ ਰੈਸਟ ਇੰਨੀ ਹੁੰਦੀ ਥੱਕ ਜਾਂਦੇ ਤੇ ਬੈਗ ਨੀ ਚੁੱਕੇ ਜਾਂਦੇ।
ਹਾਂ ਬਿਲਕੁਲ ਕਿਉਂਕਿ ਉਤਰਦੇ ਟਾਈਮ ਉਂਗਲੀਆਂ ਚ ਇੰਨੀ ਦਰਦ ਹੁੰਦੀ ਹੈ ਜਿਸ ਤਰ੍ਹਾਂ ਨੀਲ ਜਿਹੇ ਹੀ ਪੂਰੇ ਦੱਬੇ ਜਾਂਦੇ ਆ।
ਅੱਛਾ ਪ੍ਰੈਸ਼ਰ ਆਉਂਦਾ ਅਗੂਠੇ ਤੇ।
ਹਾਂਜੀ
ਕੋਈ ਸ਼ੂਜ਼ ਹੀ ਪਾ ਕੇ ਗਈ ਏ ਜਾਂ ਚੱਪਲ ਵਗੈਰਾ ਕੋਈ।
ਨਹੀਂ ਅਸੀਂ ਤੇ ਸ਼ੂਜ ਹੀ ਪਾ ਕੇ ਗਏ ਸਾਰੇ ਸ਼ੂਜ ਹੀ ਪਾ ਕੇ ਗਏ ਸੀ।
ਉਹੀ ਸਹੀ ਰਹਿੰਦੇ ਨੇ।
ਹਾਂ ਸ਼ੂਜ ਵੀ ਵਧੀਆ ਰਹਿੰਦਾ।
ਅੱਛਾ ਹੋਰ ਦੱਸੋ ਤੁਹਾਡੇ ਦਰਸ਼ਨ ਵਧੀਆ ਹੋ ਗਏ ਸੀ ਬਰਫ਼ ਤੁਹਾਡੇ ਵਾਰੀ ਪਈ ਹੋਈ ਸੀ।
ਸਾਡੀ ਵਾਰੀ ਬਰਫ਼ ਪਈ ਹੋਈ ਸੀ। ਪਹਾੜਾਂ ਤੇ ਸਾਡੇ ਥੱਲੇ ਉਤਰਦੇ- ਉਤਰਦੇ ਉੱਪਰ ਇੰਨੀ ਧੁੰਦ ਹੋ ਗਈ ਕੁੱਛ ਲੱਭਦਾ ਹੀ ਨੀ ਪਿਆ ਦੇ ਉੱਪਰ ਔਰ ਥੋੜੀ ਥੋੜੀ ਬਾਰਿਸ਼ ਵੀ ਸ਼ੁਰੂ ਹੋ ਗਈ ਸੀ। ਮਤਲਬ ਹੋਰ ਜ਼ਿਆਦਾ ਠੰਡ ਹੋ ਗਈ ਸੀ ਉੱਪਰ।
ਅੱਛਾ, ਜਦੋਂ ਅਸੀਂ ਗਏ ਸੀ ਉਦੋਂ। ਸ਼ੁਰੂ ਸ਼ੁਰੂ ਚ ਤੇ ਧੁੰਦ ਹੁੰਦੀ ਹੈ ਫਿਰ ਧੁ ਧੁੱਪ ਚੜੀ ਬੜੀ ਕਾਫ਼ੀ ਮਤਲਬ। ਫਿਰ ਜਦੋਂ ਜਿਵੇਂ ਅਸੀਂ ਸੀੜੀਆਂ ਕੋਲ ਪਹੁੰਚੇ ਉੱਥੇ ਐਸੀ ਧੁੰਦ ਹੋਈ ਕਿ। ਸਰੋਵਰ ਵੀ ਨੀ ਨਜ਼ਰ ਆਉਂਦਾ ਪਾਇਆ ਇੱਕ ਦਮ ਇੰਨੀ ਧੁੰਦ ਹੋ ਗਈ ਸੀ।
ਹਾਂ ਅਸੀਂ ਜਿਸ ਵੇਲੇ ਇਸ਼ਨਾਨ ਕੀਤਾ ਨਾ ਤੇ ਉਸ ਵੇਲੇ ਐਸਾ ਹੀ ਸੀ ਮੌਸਮ। ਬਿਲਕੁਲ ਹੀ ਨਈ ਨਜ਼ਰ ਆਉਂਦਾ ਵੈਸੇ ਕੁਛ ਵੀ ਹਮ ਵੈਸੇ ਕਹਿੰਦੇ ਤਾਂ ਹੀ ਤੇ ਰੁਕਦਾ ਹੀ ਤਾਂ। ਤੇ ਉੱਥੇ ਰੁਕਦੇ ਨੀ ਹੈਗੇ ਕੋਈ ਨੀ ਰੁਕਦਾ ਉੱਥੇ।
ਹਾਂਜੀ ਆਪੇ ਹੀ ਮਤਲਬ। ਜਦੋਂ ਹੋ ਜਾਂਦੀ ਸਮਾਪਤੀ ਪਾਠ ਵਗੈਰਾ ਦੀ ਉਦੋਂ ਕਹਿ ਦਿੰਦੇ ਆ ਕਿ ਸੰਗਤ। ਨੂੰ ਜਾਣਦੇ ਵਾਲ
ਹਾਂਜੀ, ਹਾਂਜੀ ਉਹ ਫਿਰ ਸਾਰੇ ਥੱਲੇ ਚਲੇ ਜਾਂਦੇ ਆ।
ਬਜ਼ੁਰਗ ਹੁੰਦੇ ਆ, ਲੇਟ ਉਹ ਪਹੁੰਚਦੇ ਵੀ ਲੇਟ ਨੇ। ਹੌਲੀ ਹੌਲੀ ਤੁਰਦੇ ਆ ਨਾਲੇ ਹਿੰਮਤ ਖਤਮ ਹੋ ਜਾਂਦੀ ਨਾ ਫ਼ੇਰ।
ਜਿਸ ਲਈ ਅਸੀਂ ਉਤਰਦੇ ਪਏ ਸੀ ਥੱਲੇ ਆਉਂਦੇ ਪਏ ਸੀ ਤੇ ਇੱਕ ਦੋ ਲੋਕ ਨਾ। ਜ਼ਿਆਦਾ ਸੰਗਤ ਨੂੰ ਤੇ ਸਭ ਨੂੰ ਪਤਾ ਹੀ ਹੈ ਕਿ ਉੱਪਰ ਨਈ ਜਾਂਦੇ ਉਸ ਟਾਈਮ ਦੁਪਹਿਰ ਦਾ ਟਾਈਮ ਚੜਾਈ ਨਹੀਂ ਕਰਨੀ। ਤੇ ਅਸੀਂ ਜਿਸਲੇ ਆਦੇ ਪਏ ਸੀ ਤੇ ਦੋ ਤਿੰਨ ਬੰਦੇ ਵੇਖੇ ਕਿ ਉੱਪਰ ਜਾਂਦੇ ਪਏ ਸੀ ਮੱਥਾ ਟੇਕਣ। ਫਿਰ ਉਹਨਾ ਨੂੰ ਪਤਾ ਨੀ ਜਾਣ ਨਹੀਂ ਦਿੱਤਾ ਹੋਣਾ ਮੈਨੂੰ ਲੱਗਦਾ।
ਨਈ ਜੇ ਉਹ ਕਿਉਂਕਿ ਰੋਕਣ ਵਾਲਾ ਦੇ ਵਿੱਚ ਕੋਈ ਹੁੰਦਾ ਨਹੀਂ। ਪਹੁੰਚ ਹੀ ਗਏ ਹੋਏਗੇ
ਕਿਉਂਕਿ ਕਹਿੰਦੇ ਨੇ, ਕਿ ਓਦਰ ਜਾਣ ਨਹੀਂ ਦਿੰਦੇ ਉਸ ਟਾਈਮ ਸ਼ਾਮ ਦੇ ਟਾਈਮ
ਚਲੋ ਠੀਕ ਹੈ।
ਓਕੇ ਜੀ।